ਜੀ, ਸਤਿ ਸ੍ਰੀ ਅਕਾਲ ਜੀ। ਕੀ, ਹਾਲ -ਚਾਲ ਏ।
ਆ ਵੀ
ਬਸ, ਵਧੀਆ। ਹੋਰ, ਕੀ ਕਰਦੇ ਸੀ?
ਕੁਛ ਨੀ ਬਸ ਬੈਠੇ ਦੇ ਸੀ, ਮੈਂ ਕਿਹਾ ਚਲੋ ਖਾਲੀ ਬੈਠੇ ਦੇ ਆ। ਤੇ ਗੱਲ ਕਰੀਏ, ਥੋੜ੍ਹੀ ਵਿਹਲੇ ਬੈਠੇ ਦੇ ਆ ਕੋਈ ਕੰਮ ਹੈ, ਨਹੀਂ ਸੀ ਤਾਂ ਕਰਕੇ ਬੱਚੇ ਕੋਈ ਹੈ ਨਹੀਂ ਸੀ ਤੇ ਮੈਂ ਕਿਹਾ ਚਲੋ ਗੱਲ ਕਰਨ ਲੈਣੇ ਆ। ਤਾ ਕਰਕੇ, ਹੂੰ ਹੋਰ ਹਾਂ ਸਭ ਠੀਕ ਰਹੇ ਕੀ ਚੱਲ ਰਿਹਾ ਤੁਹਾਡੇ ਘਰ ਤੁਹਾਡੇ ਘਰ ਚ ਰਨੋਵੇਸ਼ਨ ਹੋ ਰਿਹਾ ਸੀ, ਤੁਹਾਡਾ ਮਕਾਨ
ਬਸ ਲੱਗੇ ਹੋਏ ਆ ਬੜਾ ਸਿਰ ਖਪਾਈ ਚੱਲਦੀ ਪਈ ਏ, ਥੋੜਾ ਪਲੰਬਰਿੰਗ ਦੇ ਕੰਮ ਚ ਬੜੀ ਦਿੱਕਤ ਆ ਰਹੀ ਹੈ। ਕਿਉਂਕਿ, ਉੱਧਰ ਪਾਣੀ ਦਾ ਪਾਣੀ ਦਾ ਕੀ ਐ, ਡਾਇਰੈਕਟ ਪਾਣੀ ਆਦਾ ਹੈ।
ਅੱਛਾ -ਅੱਛਾ।
ਸਵੇਰੇ ਆਂਦਾ ਏ, ਛੇ ਵਜੇ ਤੋਂ ਲੈ ਕੇ ਦੁਪਹਿਰੇ ਦੋ ਵਜੇ ਤੱਕ ਫਿਰ ਸ਼ਾਮੀ ਆਦਾ ਏ, ਪੰਜ ਤੋਂ ਲੈ ਕੇ ਦਸ ਤੱਕ ਤੇ ਉਸ ਤੋਂ ਬਾਅਦ ਪਾਣੀ ਦਾ ਕੋਈ ਸਿਸਟਮ ਨੀ ਹੈ ਹੋਰ ਜਿਹਦੇ ਕੋਲ ਘਰ ਲਿੱਤਾ ਉਹਨੇ ਘਰ ਚ ਇੱਕ ਵੀ ਟੈਂਕੀ ਨੀ ਲੱਗੀ ਲਗਾਏਗੀ।
ਅੱਛਾ
ਤੇ ਹੁਨ ਉਸ ਤੋਂ ਬਾਅਦ ਰਾਤੀ ਕਿਸੇ ਨੇ ਪੋਟੀ ਜਾਣਾ ਯਾ ਬਾਥਰੂਮ ਜਾਣਾ ਹੈ ਉਸ ਤੋਂ ਬਾਅਦ ਫਿਰ ਪਾਣੀ ਦਾ ਕੋਈ ਸਿਸਟਮ ਨਹੀਂ ਹੈ, ਫੋ ਟੈਂਕੀਆਂ ਲਗਵਾ ਰਿਹਾ ਹਾਂ।
ਕੱਦੀ ਤੇ ਰੱਖਣੀ ਪਏ ਜਰੂਰ
ਇੱਕ ਅੱਧੀ ਨਾਲ ਗੁਜ਼ਾਰਾ ਥੋੜ੍ਹੀ ਹੈ, ਕਿਸੇ ਵੇਲੇ ਰਾਤੀ ਕੋਈ ਆ ਜਾਦਾ ਨਹਾਣਾ ਪੈ ਜਾਂਦਾ ਮੇਰੇ ਹਸਬੈਂਡ ਤੇ ਆਦੇ ਹੀ ਲੇਟ ਨੇ ਹਾਂ, ਛੋਟੇ ਬੱਚੇ ਨੇ ਹਸਬੈਂਡ ਲੇਟ ਆਦੇ ਨੇ ਕੰਮ ਤੋਂ ਉਹ ਦਸ ਗਿਆਰਾਂ ਵਜੇ ਆਦੇ ਨੇ ਆ ਕੇ ਨਹਾਣਾ ਹੁੰਦਾ।
ਹਾਂ ਅੱਛਾ ਅੱਛਾ ਪਾਣੀ ਕਿੰਨੇ ਵਜੇ ਤੱਕ ਚਲਾ ਜਾਂਦਾ।
ਨਾ
ਅੱਛਾ ਦਸ ਵਜੇ ਤੱਕ
ਹਾਂਜੀ ਫਿਰ ਦਸ ਵਜੇ ਤੋਂ ਕੰਮ ਦਸ ਵਜੇ ਤੋਂ ਬਾਅਦ ਹੀ ਥੋੜਾ ਕੰਮ ਜ਼ਿਆਦਾ ਹੁੰਦਾ ਗਰਮੀ ਹੈ ਬੱਚਿਆਂ ਨੇ ਨਹਾ ਕੇ ਸੋਨਾ ਏ। ਫੇਰ ਅ ਕੰਮ ਤੋਂ ਲੇਟ ਆਦੇ ਨੇ ਇਹ ਵੀ ਆਦੇ ਆ ਕੇ ਨਾਣਗੇ। ਫੇਰ ਹੋਰ ਕੰਮ ਨੇ ਕੰਮ ਵਾਲੀ ਦੱਸ ਵਜੇ ਆਦੀ ਏ ਭਾਂਡੇ ਮਾਂਜਣ।
ਆਹ ਫਿਰ ਤੇ ਦਿੱਕਤ ਹੋ ਜਾਵੇ ਨਹੀਂ ਪਾਣੀ ਦੀ ਬੜੀ
ਟੈਂਕੀ ਰਖਾਈਆਂ ਨੇ ਦੋ ਇੱਕ ਰਸੋਈ ਚ ਵੱਖਰੀ ਰੱਖ ਖਵਾਈਏ ਤੇ ਇ ਬਾਥਰੂਮ ਦੇ ਬਾਹਰ ਰਖਵਾਈਏ ਵਾ। ਵਖਰੀ
ਅੱਛਾ,
ਹੂੰ ਨਹਾਣ ਧੋਣ ਵਾਸਤੇ ਵੱਖਰੀ ਏ। ਤੇ ਭਾਂਡਿਆਂ ਵਾਸਤੇ ਵੱਖ ਵੱਖਰੀ ਲਗਵਾਈ ਐ। ਤੇ ਕੁਛ ਕੀ ਪੋਟ ਬੜੇ ਗੰਦੇ ਸੀ, ਜਿਹਦੇ ਕੋਲੋਂ ਮਕਾਨ ਲਏ ਨਾ ਟੋਇਲੇਟ ਦੀਆਂ ਸੀਟਾਂ ਉਹ ਬਹੁਤ ਗੰਦੀਆਂ ਸੀ। ਤੇ ਉਹ ਚੇਂਜ ਕਰਾਈਆਂ ਨੇ ਤੇ ਉਹਦੇ ਚ ਵੀ ਥੋੜਾ ਪੰਗਾ ਪੈ ਗਿਆ, ਉਹ ਸੀਟਾਂ ਅੱਜ- ਕੱਲ ਨਵੇਂ ਸਟੈਂਡਰਡ ਦੀਆਂ ਬਣਦੀਆਂ। ਆਂ ਨੇ ਅਲੱਗ ਬਣਦੀਆਂ ਨੇ। ਉਹ ਪੁਰਾਣੇ ਟਾਈਪ ਦੀਆਂ ਸੀ ਤੇ ਉਹ ਉਹਦੇ ਚ ਵੀ ਹੋਲ ਸੀ, ਉੱਚਾ ਨੀਵਾਂ ਹੋ ਰਿਹਾ ਸੀ। ਤੇ ਫੇਰ ਨੀਚੇ ਥੋੜਾ ਛੋਟਾ ਜਿਹਾ ਪਲੇਟ ਫੋਮ ਬਣਵਾਣਾ ਪਿਆ ਉਹਦੇ ਉੱਤੇ ਪੋਟ ਰੱਖੀਏ, ਫੇਰ ਉਹ ਕਰਵਾਇਆ।
ਅੱਛਾ ਤੇ ਤੇ ਬੜੀ ਦਿੱਕਤ ਆਈ ਹੋਣੀ ਐ ਫੇਰ ਤੇ ਤਹਾਨੂੰ
ਤੇ ਫਿਰ ਸਾਰਾ ਦਿਨ ਉੱਥੇ ਨਿਕਲਦਾ ਹੋਣਾ ਮਕਾਨ ਚੀ ਤੁਹਾਡਾ
ਹੋਰ ਮੰਮੀ ਚਲੇ ਜਾਂਦੇ ਨੇ। ਤੇ ਮੈਂ ਫਿਰ ਘਰ ਬੱਚਿਆਂ ਨੂੰ ਦੇਖ ਲੰਨੀ ਆਂ।
ਅੱਛਾ, ਅੱਛਾ।
ਤੇ ਫੇਰ ਮੰਮੀ ਓਧਰ ਸਾਰਾ ਦਿਨ ਫਿਰ ਓਧਰ ਮਜ਼ਦੂਰਾਂ ਨਾਲ ਸਿਰ ਖਪਾਈ ਕਰਨੀ।
ਹਾਂ ਮਜ਼ਦੂਰਾਂ ਨਾਲ ਤਾਂ ਬਈਆ ਖਲੋ ਕੇ ਕੰਮ ਕਰਾਣਾ ਪੈਂਦਾ, ਨੀ ਤੇ ਐਵੇਂ- ਐਵੇਂ ਕਰਕੇ ਨੱਸ ਜਾਂਦੇ ਜੇ
ਹਾਂ ਉਹ ਤੇ ਆਪਣੀ ਮਰਜ਼ੀ ਦਾ ਕਰਦੇ ਨੇ ਤੇ ਚ
ਇੰਨੇ ਦਿਨ ਥੋੜੇ ਹੁੰਦੇ ਨੇ ਆਪ ਮਰਜ਼ੀ ਦਾ ਕਰਾਨਾ ਸਾਡੇ ਮੈਂ ਕਰਵਾਇਆ ਸੀ ਨਾ ਗੁਸਲਖਾਨਾ ਤੇ ਮੇਰੀ ਦੋਹਤਰੀ ਬਿਮਾਰ ਪੈ ਗਈ ਸੀ, ਉਧਰੋਂ ਫੋਨ ਆ ਗਿਆ ਸੀ ਤੇ ਮੇਰਾ ਥੋੜਾ ਦਿਮਾਗ ਇੰ ਹੋ ਗਿਆ ਮੈਂ ਧਿਆਨ ਨੀ ਦੇ ਪਾਈ। ਤੇ ਉਹਨਾਂ ਨੇ ਕੀ ਕੀਤਾ ਗਟਰ ਲਾਈਨ ਸਾਰੀ ਇੱਕ ਹੀ ਕਰ ਦਿੱਤੀ ਪੋਰਟ ਦੀ ਵੀ ਪੋਰਟ ਦੀ ਕੋਈ ਅਮੀ ਚ ਰੱਖਦਾ ਰਸੋਈ ਦੇ ਨਾਲ ਕੋਈ ਰੱਖਦਾ ਪੋਟ ਦੀ ਰਸੋਈ ਦੇ ਨਾਲ ਫੇਰ ਸਮੈਲ ਹੁੰਦੀ ਆ ਬੜਾ ਤੰਗ ਸੋਚਦੇ ਪਿਆ ਕਿ ਉਹਨਾਂ ਨੂੰ ਚੈਲ ਸਾਨ ਤੜਾ ਕੇ ਬਾਥਰੂਮ ਦੀਆਂ ਤੇ ਦੁਬਾਰਾ ਕਨੈਕਸ਼ਨ ਅਲੱਗ ਅਲੱਗ ਥੱਲੀਓ ਦੀ ਕਿਉਂਕਿ ਜ਼ਮੀਨ ਚੋਂ ਦਿੱਤਾ ਦਾ ਉਹਨਾਂ ਨੇ ਕਨੈਕਸ਼ਨ ਤੇ ਹੁਣ ਉਹ ਮੁਸ਼ਕ ਹੋ ਜਾਂਦੀ ਹੈ ਇੱਧਰ ਜਿੱ ਉੱਧਰ ਮਸ਼ੀਨ ਰੱਖੀ ਦੀ ਹੈ ਬਹੁਤ ਸ਼ੀਰੀਆ ਬਣਾਇਆ ਦਾ ਹੈ ਉਹਦਾ ਵੀ ਪਾਈਪ ਲੈਣ ਉਹਨੇ ਦੇ ਦਿੱਤਾ ਹੁਣ ਇਕ ਦਿਨ ਮਸੀਂ ਕਿ ਨਾ ਚੱਲੇ ਵੈਸੇ ਤਾਂ ਚੱਲੇਗੀ ਮਸ਼ੀਨ ਤੇ ਫਿਰ ਤਾਂ ਚਲੋ ਪਾਣੀ ਸਾਰਾ ਅੱਛਾ ਸਾਫ਼ ਹੋ ਜਾਵੇ ਲਾੜੀਆਂ ਹਾਂ ਅੰਦਰੋਂ ਦੀ ਹਾਂ ਤੇ ਉਹ ਜਿਸ ਦਿਨ ਮਸ਼ੀਨ ਨਾ ਧੋਵੋ ਕੱਪੜੇ ਕਦੀ ਫੇਿਰ ਉੱਧਰ ਸਮੈਲ ਆਉਂਦੀ ਹੈ ਫਿਰ ਪਾਣੀ ਰੋੜਨਾ ਪੈਂਦਾ ਵ ਚ ਦੋ ਤਿੰਨ ਬਾਲਟੀਆਂ ਤਾਂ ਕਿ ਸਾਫ਼ ਆਈ ਰਹੇ ਰਸੋਈ ਚ ਵੀ ਜ਼ਿਆਦਾ ਪਾਣੀ ਰੋਣ ਨਾਲ
ਤੇ ਤੁਹਾਡੇ ਮੇਰੇ ਨਾਲ ਵੀ ਸੇਮ ਇਸਰਾ ਹੀ ਹੋਇਆ ਉਹ ਜਿਹੜੇ ਰੂਮ ਦੇ ਅੰਦਰ ਬਾਥਰੂਮ ਮੈਂ ਉਹਦੇ ਚ ਪਾਣੀ ਦਾ ਕਨੈਕਸ਼ਨ ਹੀ ਨਹੀਂ ਆ ਰਿਹਾ ਪਾਣੀ ਨਹੀਂ ਆ ਰਿਹਾ ਨਾ ਟੋਇਲੇਟ ਚ ਆ ਰਿਹਾ ਨਾ ਸ਼ਾਵਰ ਚ ਆ ਰਿਹਾ ਜਿਹੜੀ ਟੈਂਕੀ ਲਗਵਾਈ ਹੈ ਨਾ ਬਾਥਰੂਮ ਦੇ ਬਾਹਰ ਉਹਦੇ ਚ ਉਹ ਪਾਣੀ ਨੀ ਚੁੱਕ ਰਹੀ ਉਹ ਪਲੰਬਰ ਕੱਲ ਫੇਰ ਆਏਗਾ। ਸੋਚੇਗਾ ਕਿਵੇੈਂ ਕਰਨਾ ਹੈ ਕਿਵੇਂ ਪਾਣੀ ਦਾ ਪ੍ਰੋਸਸ ਫਿਰ ਕਰਨਗੇ। ਬੜੀ
ਤੇ ਦੁਬਾਰਾ ਰੋਜ਼ ਆਨਦੀ ਰੋਜ਼ ਦੀ ਹਾਜ਼ਰੀ ਮੰਗ ਲੈਂਦੇ ਨੇ ਹਾਂ।
ਤੇ ਪੁੱਛੋ ਨਾ ਇੱਕ ਬਾਥਰੂਮ ਚ ਪੱਚੀ ਤੀਹ ਹਜ਼ਾਰ ਲੱਗ ਗਿਆ ਹੇ। ਦੋ ਬਾਥਰੂਮ ਸਹੀ ਕਰਾਏ ਨੇ। ਹਲੇ ਕੋਈ ਇਹ ਨੀ ਕਿ ਕੁਛ ਨੀ ਟਾਈਲਾਂ ਨੀ ਲਗਵਾਈਆਂ। ਕੁਛ ਨੀ ਸਿਰਫ ਪੋਰਟ ਹੋਰ ਟੂਟੀਆਂ ਲਗਵਾਈਆਂ ਨੇ। ਇੰਨੇ ਚ ਹੀ ਬਸ ਇਨਾ ਲੱਗ ਗਿਆ ਇੱਕ ਬਾਥਰੂਮ ਚ ਤੀਹ ਹਜ਼ਾਰ ਜਿੰਨਾ ਲੱਗ ਗਿਆ, ਦੋ ਬਾਥਰੂਮ ਸਹੀ ਕਰਾਏ ਨੇ। ਤੇ ਹਾਂ ਕਿਉਂਕਿ ਟੂਟੀਆਂ ਸਾਰੀਆਂ ਨਵੀਆਂ ਲਵਾਈਆਂ ਪੁਰਾਣੀਆਂ ਉਤਰਵਾਤੀਆਂ ਸੀ। ਗੰਦੀਆਂ ਬੜੀਆਂ ਸੀ ਕਾਲੀਆਂ ਮੈਂ ਕਿਹਾ ਚੱਲ ਇਹੀ ਸਾਫ਼ ਕਰ ਲੈਂਦੇ ਆ, ਨਹੀਂ ਘਰ ਤੇ ਖੁੱਲਾ ਹੀ ਸੀ ਜਿਹਦਾ ਘਰ ਲਿਆ ਸੀ ਉਹਨੇ ਸਾਫ਼ ਸਫ਼ਾਈ ਨਹੀਂ ਸੀ ਰੱਖੀ ਦੀ ਘਰ ਚ ਜਾਲੇ ਲੱਗੇ ਦੇ ਕਾਲੇ ਕਾਲੇ ਸਭ ਸਾਫ ਕਰਾਇਆ ਸਾਰੀ ਬਿਰਲਾ ਪੁੱਟੀ ਕਰਾਈ ਹੁਣ ਕੱਲ ਪੇਂਟ ਹੋਏਗਾ।
ਅੱਛਾ ਅੱਛਾ ਹਜੇ ਤੇ ਲੱਗ ਜਾਣਗੇ ਤੁਹਾਡੇ
ਹਲੇ ਕੰਮ ਤੇ ਜ਼ਿਆਦਾਤਰ ਹੋ ਗਿਆ ਹੈ। ਸਾਰਾ ਹਮ ਥੋੜਾ ਬਹੁਤਾ ਉੱਪਰ ਉੱਪਰਲਾ ਉੱਪਰਲਾ ਕੰਮ ਰਹਿ ਗਿਆ ਥੋੜੀ ਸਾਫ਼ ਸਫ਼ਾਈ ਇੱਕ ਦਿਨ ਸਾਫ਼ ਈ ਚ ਚਲਾ ਜਾਣਾ, ਉਹ ਵੀ ਆਪੇ ਤੇ ਹੋਣ ਹੀ ਨੀ ਬੱਚੇ ਨੇ ਛੋਟੇ ਮਜ਼ਦੂਰ ਲਗਵਾ ਉਹਨਾਂ ਕੋਲੋਂ ਹੀ ਕਰਾਵਾਂਗੇ ਸਾਫ਼ ਸਫ਼ਾਈ।
ਅੱਛਾ ਅੱਛਾ
ਨਾਲੇ ਫੇਰ ਇੱਕ ਪੈਰ ਇਕ ਪੈਰ ਉਧਰ ਆਇਆ ਜਾਇਆ ਲੱਗਿਆ ਦਾ ਸ਼ੁਕਰ ਹ ਕਿ ਮੰਮੀ ਜਾ ਕੇ ਬਹਿ ਜਾਂਦੇ ਨੇ ਥੋੜਾ ਉਹਨਾਂ ਦੇ ਸਿਰ ਤੇ ਤੇ ਹੋ ਜਾਂਦੇ ਤੇ ਇੱਕ ਜਾਣਾ--ਬਿਲਕੁ ਕੋਈ ਨਹੀਂ ਹੋ ਪਾਉਂਦਾ ਇਕੱਲੇ ਕੋ ਘਰ ਫੇਰ ਬੱਚੇ ਵੀ ਨੀੱ ਤੋਂ ਬੱਚਿਆਂ ਦੀ ਛੁੱਟੀਆਂ ਪਈਦੀਆਂ ਸਕੂਲ ਖੁੱਲ੍ਹੇ ਹੋਣ ਤੇ ਚਲੋ ਟਾਈਮ ਬਣਦਾ ਸਕੂਲ ਭੇਜ ਕੇ ਘਰ ਦਾ ਕੰਮ ਕਰਕੇ ਚਲੇ ਜਾਓ ਤੇ ਹਮ ਛੁੱਟੀਆਂ ਪਈਆਂ ਦੀਆਂ ਤੇ ਉਹ ਵੀ ਬੱਚਿਆਂ ਨੂੰ ਵੀ ਦੇਖ ਸੁਣਾ?
ਅੱਛਾ-ਅੱਛਾ।
ਇਹ ਸਭ ਹੁੰਦਾ ਐ।
ਤੇ ਬੜਾ ਫੇਰ ਤਾਂਗ ਹੁੰਦੇ ਓ
ਤਾਂ ਹਲੇ ਤੇ ਘਰ ਦਾ ਕੰਮ ਬੇਰਾ ਬਾਕੀ ਫਰਨੀਚਰ ਕਰਾਨਾ ਹੋਰ ਕੀ ਕਹਿੰਦੇ ਨੇ, ਅੰ ਕਬਾਡ ਸਾਰੇ ਬਣਵਾਨੇ
ਅੱਛਾ।
ਕਿਐ, ਹਜੇ ਜੇ ਤੇ, ਸਿਰਫ ਹੋਇਆ ਏ ਤੇ ਘਰ ਵਾਲਾ ਮੇਰਾ ਕਹਿੰਦਾ ਕਿ ਮੈਂ ਉਹ ਲਗਵਾਣੀ ਪੀ ਵੀ ਸੀ ਪੁਰਾਣੀ ਕਮਰੇ 'ਚ ਉਹਦਾ ਖਰਚਾ ਵੱਖਰਾ ਹਜੇ ਕ ਬਾਹਡ ਕੀ ਕਹਿੰਦੇ ਨੇ ਐ ਰਸੋਈ ਦੇ ਰਸੋਈ ਦੇ--ਬਨਨੋ ਨੇ ਸਟੋਰੇਜ ਬੰਨਨੇ ਨੇ ਰਸੋਈ ਦੇ
ਹੂੰ
ਬਸ ਇਹੀ ਚੱਲਦਾ ਪਿਆ ਹਲੇ ਇਹ ਸਭ ਕੰਮ, ਇਹ ਵੱਡਾ ਖਰਚਾ ਤੇ ਹਜੇ ਆਣਾ ਏ। ਫਰਨੀਚਰ ਸਾਰਾ ਬਣਵਾਨਾ ਐ, ਹਜੇ ਉਹ ਲਿਵਿੰਗ ਰੂਮ ਦਾ ਫਰਨੀਚਰ ਹਾਂ ਉਹ ਤੇ ਆਰਾਮ-ਆਰਾਮ ਨਾਲ ਹੀ ਹੋਏਗਾ ਪਰ, ਉਵੇ ਮੈਂ ਤੁਹਾਨੂੰ ਕਰਦੀ ਪਈ ਦੱਸਦੀ ਪਈ ਆ ਬਈ ਇਹ ਸਭ ਕੰਮ ਮਤਲਬ ਘਰ ਲੈਣਾ ਸੌਖਾ ਨੀ ਏ। ਅਜੇ ਸਿਰਫ ਘਰ ਹੀ ਲਿੱਤਾ ਸੀ
ਕਿਰਪਿਆ ਵ ਏਗਾ ਜੇ ਤੁਸੀਂ ਫਰਨੀਚਰ ਬਣਾਓਗੇ ਤੇ ਤਿੰਨ ਚਾਰ-ਲੱਖ ਤੇ ਕਿੱਧਰੇ ਨੀ ਗਿਆ ਜੇ ਪੂਰੀਆਂ ਬਾਰੀਆਂ ਵੀ ਬਣਵਾਓਗੇ ਤੇ ਬਾਰੀਆਂ ਬਣਾਓ ਗੇ ਰਸੋਈ ਦੇ ਡਰੋਵਰ ਬਣਵਾਓਗੇ।
ਹਾਂ। ਹਾਂ, ਇੰਨਾ ਹੀ ਲੱਗਦਾ ਗਾ ਫੇਰ ਉੱਪਰੋਂ ਦੀ, ਫਰਿਜ ਵੀ ਜਵਾਬ ਦੇਂਦਾ ਪਿਆ। ਫਰਿੱਜ ਕੂਲਿੰਗ ਨਹੀਂ ਹੁੰਦੀ ਪਈ ਹਾਂ, ਫਰਿਜ ਵੀ ਹੁਣ ਸੋਚ ਰਹੇ ਆ, ਫਰਿੱਜ ਵੀ ਚੇਂਜ ਹੀ ਕਰਦੀ ਹੈ।
ਛੇ ਆਉਂਦੇ ਨੇ ਨਾ, ਤੇ ਥੋੜ੍ਹਾ ਮੋਟੇ ਤੋਂ ਆਂਦੇ ਨੇ ਖਰਚੇ ਹਾਂ ਤਾਂ ਕਰਕੇ
ਹੂੰ ਫਰਿਜ ਦਾ ਵੀ ਦੇਖਦੇ ਹਾਂ ਕੁਛ ਕਰਦੇ ਹਾਂ ਸੋਚ ਰਹੀ ਹ ਰੀਪਲੇਸ ਚ ਲੈ ਲਈਏ ਇਹ ਵਾਲਾ ਦੇਖ ਕੇ ਨਵਾਂ ਲੈ ਲਈਏ ਇੱਕ ਤੇ ਔਰ ਫਰਿੱਜ ਦਾ ਸਟੋਰੇਜ ਘੱਟ ਸਾਡਿਆਂ ਚ ਪੰਜਾਬੀਆਂ ਚ ਕੀ ਹੈ ਰੋਟੀ ਬੰਨੀ ਥੋੜ੍ਹੀ ਜਿਹੀ ਬਚ ਗਈ ਫਰਿੱਜ ਚ ਰੱਖ ਤੀ ਸਬਜ਼ੀ ਰੱਖਤੀ ਥੋੜੇ ਚੋਲ ਰੱਖ ਤੇ ਤੇ ਫੇਰ ਇਹਦੇ ਕਰਕੇ ਭਰ ਜਾਂਦਾ ਹੋਰ ਚੀਜ਼ਾਂ ਬਥੇਰੀਆਂ ਫਰਿੱਜ ਚ ਆ ਜਾਂਦੀਆਂ ਫਰਿੱਜ ਵੱਡਾ ਚਾਹੀਦਾ ਤੇ ਹੁਣ ਫਰਿੱਜ ਦਾ ਵੀ ਕੁ ਸੋਚ ਰਿਹਾ
ਰਿਪਲੇਸ ਤੇ ਮੈਨੂੰ ਕਿਸੇ ਨੇ ਕਿਹਾ ਸੀ ਕਿ ਰਿਪਲੇਸਟ ਤੇ ਨਹੀਂ ਮਚ ਹੁੰਦਾ ਐਨਾ ਕਿ ਮਤਲਬ ਕਿ ਉਹ ਕੁੱਝ ਦਿੰਦੇ ਹੈ ਨਹੀਂ ਹੈ ਇਨ੍ਹਾਂ ਜ਼ਿਆਦਾ ਮਤਲਬ ਕਿ ਉਹਦੇ ਚੱਕਰ ਚ ਫਿਰ ਜੋ ਕਹਿੰਦੇ ਨੇ ਉਹ ਵਾਲਾ ਲੈਣਾ ਪੈਂਦਾ ਜੇ ਤੁਸੀਂ ਆਪਣੀ ਚੋਇਸ ਦਾ ਲੈਣਾ ਤੇ ਇਹਨੂੰ ਤੁਸੀਂ ਇੰਜੇ ਹੀ ਕੱਢ ਦੋ ਕਿਸੇ ਨੂੰ ਵੇਚ ਦੋ
ਦੇਖਦੇ ਹਾਂ ਹਾਂ ਕੁਛ ਇਸ ਲਈ ਕਰਾਂਗੇ ਇੱਕ ਦੋ ਜਣੇ ਕੋਲੋਂ ਹੋਰ ਸਲਾਹ ਲਵਾਂਗੇ ਤੇ ਹਾਂ ਕੈਸ਼ ਤੇ ਹੁਣ ਬੜਾ ਔਖਾ ਹੋਣਾ ਲੈ ਨਾ
ਤੇ ਉਹਦੇ ਤੇ ਕਿਸਤਾਂ ਤੇ ਲੈ ਲਓ ਹੈ ਈ ਐੱਮ ਆਈ ਤੇ ਲੈਲੋ ਸਹੀ ਗੱਲ ਸਹੀ ਗੱਲ ਹੂੰ। ਚਲੋ ਕੋਈ ਨੀ
ਦੇਖਦੇ ਹਲੇ ਫਰਿੱਜ ਦੇ ਚਲੋ ਦਿੰਦਾ ਫੇਰ ਜਵਾਬ ਮਸ਼ੀਨ ਵੀ ਥੋੜੀ ਉਹ ਹੋਈ ਵਾਸ਼ਿੰਗ ਮਸ਼ੀਨ ਉਹ ਚੋਂ ਵੀ ਨਾ ਆਵਾਜ਼ ਆਉਂਦੀ ਸਾਡੀ ਕੀ ਹੈ ਫੁਲੀ ਆਟੋਮੈਟਿਕ ਏ ਕੱਪੜੇ ਆਪੇ ਧੁੱਪਦੇ ਆ ਓਰ ਪਿੰਨ ਵੀ ਹੋ ਜਾਂਦੇ ਆ ਆਪੇ। ਤੇ ਹੁਣ ਪਤਾ ਨੀ ਕਿਉਂ ਜਦੋਂ ਸਪਿੰਨ ਦਾ ਟਾਈਮ ਆਂਦਾ ਨਾ ਸਪਿੰਨ ਹੋਣ ਵਾਲੇ ਹੁੰਦੇ ਨੇ ਕਪ ਕੱਪੜੇ ਤੇ ਬੜੀ ਤੇਜ਼ ਤੇਜ਼ ਦਗੜ ਦਗੜ ਦੀ ਆਵਾਜ਼ ਆਂਦੀ ਹੈ। ਮਸ਼ੀਨ ਨੂੰ ਆਪਣੀ ਜਗ੍ਹਾ ਤੋਂ ਹਿਲ ਦੂਸਰੀ ਜਗਾ ਤੇ ਪਹੁੰਚ ਜਾਂਦੀ ਹੈ।
ਅੱਛਾ ਦੇਵੀ ਕਰਾਣਾ ਪੇਗਾ ਨਈ।
ਚੱਲ ਐ ਤੇ ਫਰਿਜ ਦਾ ਤੇ ਚਲੋ ਮੰਨਿਆ ਕੂਲਿੰਗ ਨਹੀ ਹੋ ਰਹੀ। ਮੈਂ ਕਿਹਾ ਮਸ਼ੀਨ ਨੂੰ ਤੇ ਚਲਾ ਲੈਂਦੇ ਆ ਥੋੜਾ ਬੁਲਾ ਕੇ ਨਾ ਇਲੈਕਟ੍ਰੀਸ਼ਨ ਉਹ ਮਸ਼ੀ ਸੀ਼ਨ ਵਾਲੇ ਨੂੰ।
ਜਾਂਦਾ ਹੈਗਾ ਦੋ ਸੋ ਤੇ ਉਹਦੇ ਤੇ ਵਿਜਿਟ ਤੇ ਆਉਣ ਦੇ ਈ ਲੈ ਦੇ ਨੇ ਦੋ ਸੋ ਤੇ ਬਿਨਾਂ ਬਾਤਾਂ ਈ। ਚਲੋ। ਚਲੋ। ਠੀਕ ਹੈ ਫੇਰ ਹੈਨਾ ਕਰਾਂਗੇ ਫਿਰ ਹਾਂਜੀ ਹਾਂ ਫਿਰ ਕਰਾਂਗੇ ਹਾਂਜੀ ਹਾਂਜੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓਕੇ।